ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ ਹੋਰ ਠੀਕ ਹੋ ਤੁਸੀਂ।
ਹਾਂਜੀ ਹਾਂ। ਠੀਕ ਆ ਜੀ ਵਧੀਆ, ਚਲੋ ਵਧੀਆ ਜੀ ਕੀ ਕਰਦੇ ਸੀ ਤੁਸੀਂ? ਬਸ ਦੁੱਧ ਨੂੰ ਊਬਾਲਾ ਦੇ ਕੇ ਆਈ ਸੀ।
ਅੱਛਾ ਜੀ ਅੱਛਾ।
ਹਾਂਜੀ।
ਚਲੋ ਵਧੀਆ ਜੀ।
ਹਾਂਜੀ ਹੋਰ ਆਪਾਂ ਕੀ ਬਣਾ ਰੇ ਆ ਜੀ।
ਹਾਂਜੀ-ਹਾਂਜੀ ਵਧੀਆ ਜੀ ਵਧੀਆ।
ਚਲੋ ਵਧੀਆ ਜੀ।
ਤੇ ਅੱਜ ਆਪਾਂ ਗੱਲ ਕਰਾਂਗੇ ਹਵਾ ਪ੍ਰਦੂਸ਼ਣ ਦੇ ਬਾਰੇ ਜੀ।
ਅੱਛ ਠੀਕ ਐ ਜੀ ਠੀਕ ਐ।
ਕਿਉਂਕਿ ਏ ਅੱਜ ਦੇ ਸਮੇਂ ਦੇ ਵਿੱਚ ਬੋਹਤ ਹੀ ਆਪਣੇ ਵਾਸਤੇ ਚਿੰ ਤਾ ਆਲੀ ਗੱਲ ਹੈਗੀ ਦੇਖੋ ਹੈਨਾ।
ਹਾਂਜੀ-ਹਾਂਜੀ।
ਕਿਉਂਕਿ ਹਵਾ ਦਿਨੋ ਦਿਨ ਐ ਜੇੜੀ ਬੋਤ ਈ ਜਾਦਾ ਦੂਸ਼ਿਤ ਹੋ ਰੀ ਐ।
ਹਾਂਜੀ-ਹਾਂਜੀ।
ਏਦੇ ਵਿੱਚ ਲਾ ਲੋ ਤੁਸੀਂ ਗੈਸਾਂ ਮਿਲਦੀਆਂ ਨੇ ਮਿੱਟੀ ਦੇ ਕਾਣ ਹਨਾ। ਜਿਦੇ ਕਰਕੇ ਹਵਾ ਐ ਜੇੜੀ ਓ ਬੋਹਤ ਗੰਦੀ ਹੋ ਰੀ ਐ।
ਹਾਂਜੀ-ਹਾਂਜੀ।
ਤੇ ਆਪਾਂ ਨੂੰ ਕੀ ਐ ਐਵੇਂ ਦੀ ਹਵਾ ਦੇ ਵਿੱਚ ਸਾਹ ਲੈਣ ਦੇ ਵਿੱਚ ਬੋਤ ਸਾਰੀ ਮੁਸ਼ ਕਿਲ ਐ ਜੇੜੀ ਔਂਦੀ ਹੈਗੀ।
ਹਾਂਜੀ-ਹਾਂਜੀ।
ਕਿਉਂਕਿ ਜਦੋਂ ਵੀ ਆਪਾਂ ਗੰਦੀ ਹਵਾ ਦੇ ਵਿੱਚ ਸਾਹ ਲਵਾਂਗੇ ਤਾਂ ਆਪਾਂ ਨੂੰ ਬੋਤ ਸਾਰੀ ਬਿਮਾਰੀਆਂ ਦਾ ਜੇੜਾ ਓ ਸਾਮਣਾ ਕਰਨਾ ਪੈਂਦਾ ਵਾ ਦੇਖੋ।
ਹਾਂਜੀ-ਹਾਂਜੀ।
ਏ ਕੀ ਹੈ ਕਿ ਜਿਵੇਂ ਕਿ ਆਪਾਂ ਕੈ ਦੇਨੇ ਆਂ ਕਿ ਤੁ ਉਤਰੀਆਂ ਹਨੇਰੀਆਂ ਚੱਲਦੀਆਂ ਨੇ ਦੇਖ ਖੋ ਹੈਨਾ।
ਹਾਂਜੀ-ਹਾਂਜੀ। ਜੇੜੀਆਂ ਖੁਸ਼ਕ ਇਲਾਕਿਆਂ ਦੇ ਵਿੱਚ ਚਲਦੀਆਂ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਬਰੀਕ ਕਣ ਹੁੰਦੇ ਨੇ। ਹਾਂਜੀ-ਹਾਂਜੀ।
ਜੇੜੇ ਹਵਾ ਚ ਮਿਲ ਜਾਂਦੇ ਨੇ ਹੈਂਗੇ।
ਹਾਂਜੀ।
ਤੇ ਓ ਹਵਾ ਨੂੰ ਕੀ ਹੈਗਾ ਗੰਧਲਾ ਕਰ ਦਿੰਦੇ ਨੇ ਐ ਦੇਖੋ।
ਹਾਂਜੀ-ਹਾਂਜੀ ਕਰਦੇ ਨੇ ਜੀ ਬਿਲਕੁਲ।
ਜਿਵੇਂ ਕਿ ਰਾਜਸਥਾਨ ਹੈ ਦੇਖੋ, ਰਾਜਸਥਾਨ ਦੇ ਵਿੱਚ ਕਿੰਨਾ ਸਾਰਾ ਰੇਤਾ ਹੈਗਾ।
ਹਾਂਜੀ-ਹਾਂਜੀ।
ਹ ਜੇੜਾ ਕਿ ਓ ਜਦੋਂ ਹਨੇਰੀ ਚੱਲਦੀ ਏ, ਓ ਸਾਰਾ ਹਵਾ ਦੇ ਵਿੱਚ ਇ ਮਿਲ ਜਾਂਦੈ।
ਹਾਂਜੀ-ਹਾਂਜੀ।
ਉੱਥੋਂ ਦਾ ਜੇੜਾ ਵਾਤਾਵਰਨ ਏ, ਆਲਾ-ਦੁਆਲਾ ਓ ਸਾਰਾ ਈ ਖ਼ਰਾਬ ਹੋ ਜਾਂਦੈ।
ਹਾਂਜੀ-ਹਾਂਜੀ।
ਤੇ ਕਈ ਵਾਰ ਕੀ ਹੁੰਦੈ ਕਿ ਕਿਸੇ ਵੀ ਜੰਗਲਾਂ ਦੇ ਵਿੱਚ ਜੇੜੀ ਓ ਅੱਗ ਲੱਗ ਜਾਂਦੀ ਦੀ ਹੈਗੀ।
ਹਾਂਜੀ।
ਜਿਵੇਂ ਆਪਣੇ ਵੀ ਤੁਸੀਂ ਲਾ ਲੋ, ਪਿੱਛੇ ਜਿ ਹੋਇਆ ਸੀਗਾ।
ਹਾਂਜੀ।
ਤੇ ਇੱਕ ਜਗ੍ਹਾ ਜਾ ਅੱਗ ਲੱਗ ਗੀ ਸੀਗੀ ਜੰਗਲ ਨੂੰ।
ਹਾਂਜੀ-ਹਾਂਜੀ ਲਗ ਗੀ ਸੀ।
ਉੱਥੇ ਸਾਰੇ ਬੋਤ ਸਾਰੇ ਜੀਵ-ਜੰਤੂ ਸੀ, ਜਿਨਾਂ ਨੂੰ ਸਾਮਣਾ ਕਰਨਾ ਪੈ ਰਿਆ ਸੀਗਾ ਹੈਨਾ।
ਹਾਂਜੀ-ਹਾਂਜੀ।
ਹ ਕਿਉਂਕਿ ਉਹਦੇ ਨਾਲ ਕੀ ਹੈਗਾ ਬਹੁਤ ਸਾਰੇ ਜਾਨਵਰ ਨੇ, ਜਿਹੜੇ ਓ ਵੀ ਉਹਦੇ ਵਿੱਚ ਮੱਚ ਜਾਂਦੇ ਨੇ ਹੈਗੇ ਦੇ
ਹਾਂਜੀ, ਓ ਤਾਂ ਅੱਗ ਲੱਗ ਗੀ, ਜ਼ਰਾ ਮੱਚਣ ਵੀ ਲਗੇ ਗੀ ਫੇਰ।
ਹਾਂਜੀ ਹਾਂ, ਬਿਲਕੁਲ ਜੀ।
ਹਾਂਜੀ।
ਕਿਉਂਕਿ ਵੀ ਓਥੇ ਏ ਹੈਗਾ, ਓਨਾਂ ਨੂੰ ਨੀ ਸਿਰਫ਼ ਕੱਲਾ ਮੁਸ਼ਕਲਾਂ ਹੁੰਦੀਆਂ।
ਨਾਲ ਆਪਣੇ ਵਰਗੀਆਂ ਨੂੰ ਵੀ ਹੁੰਦੀਆਂ ਨੇ, ਹਵਾ ਦੇ ਵਿੱਚ ਨੇ ਜੇੜੇ ਚਾਹੇ ਬ ਰਥ ਨੇ, ਮਿਲ ਜਾਂਦੇ ਨੇ, ਹਾਂਜੀ-ਹਾਂਜੀ।
ਜਿਦੇ ਨਾਲ ਹਵਾ ਕਿ ਦੂਸ਼ਿਤ ਹੁੰਦੀ ਹੈ ਜੀ।
ਹਾਂਜੀ-ਹਾਂਜੀ।
ਦੂਸਰੇ ਲੋਕਾਂ ਨੂੰ ਵੀ, ਬਹੁਤ ਔਖਾ ਹੁੰਦਾ ਹੈਗਾ।
ਹਾਂਜੀ।
ਤੇ ਇੱਕ ਏ ਵੀ ਹੈਗੇ ਜੇੜੇ ਆਪਣੇ, ਮੋਟਰਸਾਈਕਲ ਗੱਡੀਆਂ ਨੇਗੀਆਂ
ਹਾਂਜੀ!
ਓਨਾਂ ਦੇ ਵਿੱਚੋਂ ਵੀ ਅਲੱਗ-ਅਲੱਗ ਤਰ੍ਹਾਂ ਦਾ ਧੂੰਆਂ ਨਿਕਲਦਾ ਹੈਗਾ।
ਹਾਂਜੀ-ਹਾਂਜੀ, ਨਿਕਲਦਾ ਜੀ ਬਿਲਕੁਲ।
ਹੈਲੋ।
ਹਾਂਜੀ ਹਾਂ।
ਹੈਲੋ
ਹੈਲੋ ਬੋਲ
ਹਾਂਜੀ। ਵੀ ਜੇੜੇ ਆਪਣੇ ਮੋਟਰਸਾਈਕਲ, ਗੱਡੀਆਂ ਨੇ ਏਨਾਂ ਦੇ ਵਿੱਚੋਂ ਵੀ ਅਲੱਗ ਤਰਾਂ ਦਾ ਦੇਖੋ ਧੂੰਆਂ ਨਿ ਕਲਦੇਗਾ ਬੋ ਸਾਰਾ।
ਹਾਂਜੀ ਹਾਂ। ਹਾਂਜੀ ਹਾਂ।
ਦੂਜਾ ਕਿ ਇੱਕ ਜੇੜੀਆਂ ਆਪਣੀਆਂ ਫੈਕਟਰੀਆਂ 'ਤੇ ਭੱਠੇ ਦੇਖੋ ਲੱਗੇ ਹੁੰਦੇ ਨੇ ਏਨਾਂ ਦੇ ਵਿੱਚ ਬੋ ਸਾਰੀਆਂ ਚਿਮਣੀਆਂ ਲੱਗੀਆਂ ਹੁੰਦੀਆਂ ਨੇ ਗੀਆ।
ਹਾਂਜੀ ਹਾਂ ਇਹ ਇੱਟਾਂ ਬਣ ਪਕਾਉਂਦੇ ਨੇ ਜੀ।
ਹਾਂਜੀ ਹਾਂ ਦੇਖੋ ਵੀ ਇੱਟਾਂ ਪਕਾਉਣ ਆਲੇ ਭੱਠੇ ਦੇ ਵਿੱਚੋਂ ਹ ਕਿੰਨਾ ਸਾਰਾ ਜੇੜਾ ਧੂੰਆਂ ਐ ਓ ਨਿਕਲਦੈ ਰੋਜ਼।
ਹਾਂਜੀ-ਹਾਂਜੀ।
ਕਿਉਂਕਿ ਉਨਾਂ ਨੂੰ ਪਕਾਉਣ ਦੇ ਲਈ ਕੋਲਾ ਵਰਤਿਆ ਜਾਂਦਾ ਗਾ।
ਹਾਂਜੀ।
ਜਦ ਕੀ ਕੋਲੇ ਤੋਂ ਐ ਜੇੜਾ ਧੂੰਆ ਨਿਕਲਦਾ ਗਾ। 'ਤੇ ਓ ਧੂੰਆਂ ਜੇੜਾ ਓ ਜਦੋ ਹਵਾ ਦੇ ਵਿੱਚ ਮਿਲਦਾ ਐ ਗਾ ਤਾਂ ਜੇੜੀ ਹਵਾ ਐ ਓ ਗੰਦੀ ਹੋ ਜਾਂਦੀ ਐ ਵੇਖੋ।
ਹਾਂਜੀ-ਹਾਂਜੀ।
ਜਿਦੇ ਕਰਕੇ ਆਪਾਂ ਨੂੰ ਸਾਂ ਵਰਗੀ ਬਿਮਾਰੀ ਏ ਜੇੜੀ ਲੱਗ ਜਾਂਦੀ ਐ।
ਜਾਂਦੀ ਐ। ਹਾਂਜੀ-ਹਾਂਜੀ।
ਪਰ ਏ ਅੱਜ-ਕੱਲ ਲੋਕ ਨੇ ਜੇੜੇ ਪਰਾਲੀ ਵੀ ਵੇਖੋ ਬੋਹਤ ਜਿਆਦਾ ਸਾੜ ਰਏ ਨੇ ਗੇ।
ਹਾਂਜੀ-ਹਾਂਜੀ ਸਾਰੀ ਸਾੜਦੇ ਨੇ।
ਹਾਂਜੀ ਉਦੇ ਵਿੱਚੋ ਵੀ ਦੇਖੋ ਜਹਿਰੀਲਾ ਧੂੰਆਂ ਨਿਕਲ ਦੇਗਾ।
ਹਾਂਜੀ-ਹਾਂਜੀ।
ਪਰ ਇਹ ਵੀ ਸਰਕਾਰ ਨੇ ਵੀ ਏਨੂੰ ਰੋਕਣ ਦੀ ਬੋਹਤ ਕੋਸ਼ਿਸ਼ ਕੀਤੀ ਐਗੀ।
ਹਾਂਜੀ ਹਾਂ।
ਪਰ ਏਆ ਵੀ ਚਲੋ ਕੰਟਰੋਲ ਨੀ ਹੁੰਦਾ ਕਿਉਂਕਿ ਏ ਵੀ ਕਿਸਾਨਾਂ ਦੀ ਇੱਕ ਜਿਵੇਂ ਆਪਾਂ ਕੈ ਦੈਨੇ ਅ ਕੇ
ਕੇ
ਓਨਾਂ ਨੂੰ ਲਾਉਣੀ ਹੀ ਪੈਂਦੀ ਆ ਅੱਗ ਦੇਖੋ ਹਨਾ।
ਹਾਂਜੀ-ਹਾਂਜੀ ਮਜਬੂਰੀ ਏ ਜੀ ਉਨਾਂ
ਹਾਂਜੀ ਹਾਂ ਕਿਉਂਕਿ ਵੀ ਜੇੜਾ ਉਹ ਐ ਉਹ ਮਿੱਟੀ ਦੇ ਵਿੱਚ ਗਲਦੇ ਨੀ ਹੈਗੇ ਬੋ ਛੇਤੀ।
ਹਾਂਜੀ-ਹਾਂਜੀ।
ਏਦੇ ਨਾਲ-ਨਾਲ ਕੇ ਮਨੁੱਖ ਨੂੰ ਜੇੜੀਆਂ ਸਾਂ ਦੀਆ ਬਿਮਾਰੀਆਂ ਨੇ ਓ ਬੋਹਤ ਵੱਧ ਰਈਆ ਨੇਗੀਆ।
ਓ ਪ੍ਰਦੂਸਣ ਹੋ ਜਾਂਦਾ ਨਾ ਜੀ ਫੇਰ।
ਹਾਂਜੀ ਹਾਂ ਜਿਦੇ ਨਾਲ ਕੇ ਕਈ ਲੋਕਾਂ ਨੂੰ ਫੇਫੜੇਆ ਦਾ ਕੈਂਸਰ ਵੀ ਹੋ ਜਾਂਦਾ ਗਾ।
ਹਾਂਜੀ-ਹਾਂਜੀ ਕਿਓ ਸਾਂ ਨਾਲ ਆਪਣੇ ਅੰਦਰ ਏ ਚਲਿਆ ਜਾਂਦਾ ਜੀ।
ਹਾਂਜੀ ਹਾਂ, ਏਦੇ ਨਾਲ ਕੀ ਆ ਆਪਾਂ ਨੂੰ ਜੇੜਾ ਹਾ ਟ ਟੈਕ ਐ ਓ ਵੀ ਬੋਤ ਛੇਤੀ ਆਉਂਦਾ ਗਾ।
ਹਾਂਜੀ-ਹਾਂਜੀ।
ਜਦੋਂ ਵੀ ਆਪਣੇ ਅੰਦਰ ਸਰੀਰ ਦੇ ਸ਼ੁੱਧ ਹਵਾ ਨੀ ਜਾਉਗੀ
ਹਾਂਜੀ।
ਤਾਂ ਕੀ ਹੈਗੀ ਅੱਪ ਅਪਨੇ ਸਰੀਰ ਦੇ ਵਿੱਚ ਬੋਤ ਸਾਰੇ ਕਾਨੇਂਔ ਜਮਾ ਹੋ ਜੈਂਦੇ ਨੇ ਦੇਖੋ।
ਹਂਜੀ, ਹਾ ਜੀ।
ਏਦੇ ਨਾਲ ਕਿ ਤੂੰ ਏਦੇ ਨਾਲ ਨਾਲ ਅਪਨੇ ਅ ਹਾਂ ਖਾਂਲੋ ਨੱਕ ਦੇ ਵਿੱਚ ਵੀ ਜਲਨ ਹੁੰਦੀ ਹੈਗੀ।
ਹਂਜੀ ਹੁੰਦੀ ਹੋਗੀ ਬੋਤ ਬਿਮਾਰੀਆਂ ਹੁੰਦੀਆਂ ਨੇ ਜੀ।
ਹਂਜੀ ਹਾ ਜੀ, ਜਿਵੇ ਆਪਾਂ ਨੂੰ ਕਈ ਵਾਰ ਅੱਖਾਂ ਦੀ ਬਿਮਾਰੀ ਏ ਜੇੜੀ ਔ ਲੱਗ ਜੈਂਦੀ ਹੈਗੀ।
ਹਂਜੀ, ਹਂਜੀ।
ਕਿਉਕਿ ਕੇ ਏਦੇ ਨਾ ਈ ਮਤਲਬ ਕਿ ਕੱਲੀ ਸਰਕਾਰ ਨੀ ਜਿੰਮੇਵਾਰ। ਅਪਨੇ ਲੋਕ ਵੀ ਨੇ ਔ ਬੋਤ ਜ਼ਿੰਮੇਵਾਰ ਨੇ ਔਵੀ ਏਦੇ ਲਈ। ਕਿਉਕਿ ਲੋਕ ਨੇ ਜਿੜੇ ਅੱਜ-ਕੱਲ ਰੁੱਖ ਨੇ ਗੇ ਓਨਾਂ ਨੂੰ ਵੱਢ ਰਏ ਨੇ ਗੇ।
ਹਂਜੀ, ਹਂਜੀ ਬੋਤ ਜੈਦਾ ਜੀ।
ਕਿਉਂਕਿ ਲਗਾ ਔ ਰਏ ਨੀ ਹੈਗੇ ਦੇਖੋ ਹੈਨਾ।
ਹਂਜੀ, ਹਾਂਜੀ।
ਏਸ ਲਈ ਆਪਾਂ ਨੂੰ ਵੀ ਅਪਨੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਵੱਧ ਤੋ ਵੱਧ ਰੁੱਖ ਲਗਾਉਨੇ ਚੈਦੇ ਨੇ ਗੇ।
ਹਾਂਜੀ, ਹਾਂਜੀ।
ਕਿਔ ਜਿਦੇ ਨਾਲ ਕਿ ਜੇੜੀ ਅਪਨੀ ਹਾਵ ਐ ਔ ਸ਼ੁੱਧ ਹੋ ਸਕੇ।
ਹਾਂਜੀ, ਹਾਂਜੀ।
ਤੇ ਕੀ ਐ ਵੀ ਆਪਾਂ ਨੂੰ ਸਾਅ ਲੈਨ। ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ।
ਹਾਂਜੀ, ਹਾਂਜੀ।
ਤੇ ਆਪਾਂ ਨੂੰ ਜਿੜੇ ਆਪਾਂ ਅਪਨੈ ਦੂਜੇ ਸਾਧਨਾ ਦੀ ਵਰਤੋ ਕਰ ਦਿਆਂਗੇ ਦੇਖੋ ਹੈਨਾ। ਗੱਡੀਆਂ, ਮੋਟਰਸਾਈਕਲ।
ਹਾਂਜੀ।
ਇਹਨਾਂ ਦੀ ਬਜਾਏ ਆਪਾਂ ਨੂੰ ਜੈ਼ਦਾਤਰ ਸਾਈਕਲ ਦੀ ਹੀ ਵਰਤੋਂ ਕਰਨੀ ਚੈਦੀ ਐ। ਜਦੋਂ ਆਪਾਂ ਕਿਤੇ ਨੇੜੇ ਦੀ
ਨੇੜੇ ਦੀ ਥਾਂ ਤੇ ਜਾਨਾਹੈਗਾ। ਹਾਂਜੀ, ਕਿਉਂਕਿ ਜਿਹੜਾ ਸਾਈਕਲ ਹੈਗਾ, ਦੇਖੋ ਨਾ ਤਾਂ ਕੋਈ ਧੂੰਆਂ ਛੱਡਦਾ ਨਾ ਪੈਟਰੋਲ, ਹਾਂਜੀ ਹਾਂ।
ਕਿਸੇ ਵੀ ਚੀਜ਼ ਦੀ ਵਰਤੋਂ ਨੀ ਹੁੰਦੀ ਔਦੇ ਵਿੱਚ।
ਹਾਂਜੀ।
ਜੀਵੇ ਉਨੂੰ ਆਪਾ ਆਪਾਂ ਕਹਿ ਦਿੰਦੇ ਹਾਂ ਕਿ ਉਹ ਇੱਕੋ ਫਰੈਂਡ ਲੀ ਹੈਗਾ। ਕਿਉਂਕਿ ਇਹ ਵੀ ਆਪਾਂ ਅਪਨਾ ਵਾਤ- ਆਪਾਂ ਹੀ ਸਾਫ਼ ਰੱਖ ਸਕਦੇ ਆਂ ਗੇ।
ਹਾਂਜੀ ਏਹ ਤਾਂ ਹੈ ਏ।
ਦੂਜਾ ਵੀ ਏਹੇ ਵੀ ਸਰਕਾਰ ਸਰਕਾਰ ਵੀ ਬੋੱਤ ਸਾਰੇ ਕਾਨੂੰਨ ਹੈ ਜੇੜੇ ਇਹਦੇ ਲਈ ਬਨਾ ਰਹੀ ਹੈਗੀ।
ਹਂਜੀ, ਹਂਜੀ।
ਪਰ ਉਹ ਏਹ ਵੀ ਚੰਗੀ ਤਰ੍ਹਾਂ ਲਾਗੂ ਨਹੀਂ ਹੁੰਦੇ ਕਿਉਂਕਿ ਲੋਕ ਉਨਾਂ ਦੀ ਪਾਲਨਾ ਨਹੀਂ ਕਰ ਸਕਦੇ ਹੈਗੇ।
ਹਂਜੀ, ਹਂਜੀ।
ਹੁਨ ਤੁਸੀਂ ਲਾ ਲੋ ਵੀ ਸਰਕਾਰ ਨੇ ਰੋਕ ਲਾਈ ਸੀ ਵੀ ਪਰਾਲੀ ਨਹੀਂ ਸਾੜਨੀ।
ਹਾਂਜੀ, ਪਰ ਕਿਸਾਨ ਨਹੀਂ ਹਟਦੇ ਜੀ।
ਹਾਂਜੀ ਹਾਂ, ਵੀ ਔਹ ਕਹਿ ਦਿੰਦੇ ਨੇ ਕਿ ਆਪਾਂ ਨੇ ਚਾਰ ਵਜੇ ਤੋਂ ਬਾਦ ਪਰਾਲੀ ਨੂੰ ਅੱਗ ਲਾਈ ਦੇਨੀ ਐ। ਕਿ ਆਪਣੀ ਕਿਹੜਾ ਲੋਕੇਸ਼ਨ ਐ ਜਿਹੜੀ ਟਰੇਸ ਹੁੰਦੀ ਐ ਦੇਖੋ।
ਹਾਂਜੀ-ਹਾਂਜੀ।
ਤੇ ਦੂਜਾ ਕੀ ਆ ਸਰਕਾਰ ਨੂੰ ਵੀ ਫੈਕਟਰੀਆਂ ਦੇ ਵਿੱਚ ਹੈ ਗੇ ਜਿਹੜੇ, ਇੱਕ ਫਿਲਟਰ ਲਗਾਉਣੇ ਚਾਹੀਦੇ ਨੇ। ਜਿਨ੍ਹਾਂ ਨਾਲ ਕਿਹਾ ਹਵਾ ਏ
ਹਾਂਜੀ।
ਜਿਹੜਾ ਵੀ ਉਹ ਧੂੰਆਂ ਛੱਡਦੀਆਂ ਨੇ ਉਹ ਫਿਲਟਰ ਹੋ ਕੇ ਬਾਹਰ ਨਿਕਲੇ।
ਹਾਂਜੀ।
ਵੀ ਜਿਹਦੇ ਨਾਲ ਕਿ ਹਵਾ ਐ ਜਿਹੜੀ ਉਹ ਵੀ ਸਾਫ਼ ਰਹਿ ਸਕੇ ਹਨਾ।
ਹਾਂਜੀ-ਹਾਂਜੀ ਇਹ ਤਾਂ ਹੈ ਜੀ।
ਕਈ ਵਾਰ ਤਾਂ ਜਿਵੇਂ ਕਿ ਹੁਣ ਤਜਾਬੀ ਮੀਹ ਵੀ ਪਾਉਂਦੇ ਨੇ ਦੇਖੋ ਹਨਾ ਇਹਨੂੰ ਰੋਕਣ ਦੇ ਵਾਸਤੇ।
ਹਾਂਜੀ-ਹਾਂਜੀ।
ਜਿਹੜਾ ਕਿ ਆਪਣੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈਗਾ। ਜਿਵੇਂ ਕਿ ਆਪਣੀਆਂ ਫ਼ਾਸਲਾਂ ਨੂੰ, ਇਮਾਰਤਾਂ ਨੂੰ,
ਹਾਂਜੀ।
ਕਿਉਂਕਿ ਇਹ ਕੀ ਹੁੰਦਾ, ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੈਮੀਕਲਸ ਹੁੰਦੇ ਨੇ ਦੇ
ਹਾਂਜੀ ਹੁੰਦੇ ਨੇ।
ਜਿਹੜੇ ਕੀ ਨੇਗੇ ਧਰਤੀ ਤੇ ਆ ਕੇ ਧਰਤੀ ਵਾਲੇ ਪਾਣੀ ਦੇ ਵਿੱਚ ਨੇ ਉਹ ਮਿਲ ਜਾਂਦੇ ਨੇਗੇ। ਹਾਂਜੀ ਠੀਕ ਹੈ।
ਹਾਂਜੀ।
ਇਸ ਲਈ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਆਪ ਈ ਆਪਣੇ ਆਪ ਮੀਂਹ ਪਊਗਾ ਜਿਹੜਾ ਦੇਖੋ। ਕੁਦਰਤੀ ਮੀਂਹ ਪੈਂਦਾ ਹੈਗਾ ਹਨਾ।
ਹਾਂਜੀ, ਹਾਂਜੀ।
ਕਿਉਂਕਿ ਕੁਦਰਤੀ ਮੀਂਹ ਦਾ ਪਾਣੀ ਆ ਜਿਹੜਾ ਆਪਣੇ ਬਹੁਤ ਸਾਰੇ। ਕੰਮਾਂ ਲਈ ਵੀ ਵਰਤਿਆ ਜਾ ਸਕਦਾ ਹੈਗਾ।
ਹਾਂਜੀ, ਹਾਂਜੀ।
ਦੀ ਦ ਜਾਂ ਇਹ ਐ ਕਿ ਸਰਕਾਰ ਦੇ ਨਾਲ -ਨਾਲ ਮਨੁੱਖ ਦੀ ਵੀ ਸਭ ਤੋਂ ਵੱਧ ਜ਼ਿੰਮੇਵਾਰੀ ਐ, ਅੱਜ- ਕੱਲ੍ਹ ਲੋਕ
ਅ ਕੱਲ ਲੋਕ ਦੇਖੋ ਬਹੁਤ ਪੜ੍ਹੇ ਲਿਖੇ ਰੇ ਹਨਾ, ਹਾਂਜੀ, ਹਾਂਜੀ।
ਉਹਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ। ਹਵਾ ਦੀ ਜਿਹੜੀ ਸਾਫ- ਸਫ਼ਾਈ ਐ। ਉਹਦੇ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਕਿਉਂਕਿ ਆਪਣੇ ਮਤਲਬ ਕੇ ਦੇਸ਼ ਦੇ ਵਿੱਚ ਲਾ ਲਓ, ਕਿ ਰੁੱਖ ਦੀ ਜਿਹੜਾ ਉਹ ਮਨਾਇਆ ਜਾਂਦਾ ਹੈਗਾ, ਵਾਤਾਵਰਨ ਦਿਵਸ
ਹਾਂਜੀ, ਹਾਂਜੀ,
ਮਤਲਬ ਕਿ ਜੂਨ-ਜੁਲਾਈ ਦੇ ਮਹੀਨੇ ਦੇ ਵਿੱਚ
ਹਾਂਜੀ,
ਉਦੋਂ ਬਹੁਤ ਸਾਰੇ ਲੋਕ ਨੇ ਜਿਹੜੇ ਰੁੱਖ ਲਗਾਉਂਦੇ ਵੀ ਨੇਗੇ।
ਹਾਂਜੀ ਲਗਾਉਂਦੇ ਨੇ ਜੀ।
ਸੋ ਆਪ ਆਪਾਂ ਨੂੰ ਇਹੀ ਕਹਿ ਸਕਦੇ ਆ ਕਿ ਇਹ ਹਵਾ ਦੇ,
ਸਾਫ਼- ਸਫ਼ਾਈ ਵੱਲ ਬਹੁਤ ਧਿਆਨ ਦੇਣਾ ਚਾਹੀਦਾ, ਤੇ ਆਪਾਂ ਸਾਰੇ ਰੋਗਾਂ ਨੂੰ ਆਪਣੇ- ਆਪ ਨੂੰ ਬਚਾ ਸਕੀਏ।
ਹਾਂਜੀ, ਹਾਂਜੀ ਇਹ ਤਾਂ ਹੈ ਜੀ।
ਚਲੋ, ਠੀਕ ਐ ਜੀ ਠੀਕ।
ਓਕੇ।
ਹਾਂ ਪੁੱਤ।